ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ - ਹਾਂਜੀ ਹੋਰ। ਹਾਂਜੀ - ਹਾਂਜੀ ਵਧੀਆ। ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ - ਹਾਂਜੀ ਮੈਂ ਵੀ ਵਧਆ ਤੁਸੀਂ ਦੋ ਠਕ ਹੋ ਬੱਚੇ ਠਕ ਹੈ ਭਾਜੀ ਠੀਕ ਹੈ।
ਹਾਂਜੀ - ਹਾਂਜੀ ਭਾਜੀ ਠੀਕ ਹੈ। ਬੱਚੇ ਵੀ ਠੀਕ ਨੇ ਤੁਸੀਂ ਦੱਸੋ ਹੋਰ ਕੀ ਕਰ ਰਹੇ ਸੀ ਵ ਸੁੱਤੇੇ ਨੀ ਹੈ।
ਬਸ ਨਹੀਂ ਨਹੀਂ। ਮੈਂ ਬਸ ਤੁਹਾਨੂੰ ਪੁੱਛਣਾ ਸੀ। ਕਿ ਨਾ ਓਨਲਾਈਨ ਸ਼ਰਟਸ ਸ਼ਰਟਸ ਵਗੈਰਾ ਮੰਗਵਾਉਣੀਆਂ। ਕਿੱਥੋਂ ਮੰਗਾਈਆਂ ਜਾਣ।
ਔਨਲਾਈਨ ਸ਼ਰਟਸ ਮ। ਹਾਂਜੀ ਹਾਂਜੀ। ਮੈਂ ਕਰ ਕਰਦੀ ਹ ਓਨਲਾਈਨ ਸ਼ੋਪਿੰਗ ਓਨਲਾਈਨ ਸ਼ਰਟਸ। ਜੇ ਤੁਸੀਂ ਮੰਗਵਾਉਣੀ ਹੈ। ਤੇ ਬੜੇ ਸਾਰੇ ਐਪ ਨੇ। ਵੈਸੇ ਤੇ ਮਿੰਤਰਾ ਤੋਂ। ਮੈਂ ਮੰਗਵਾਏ ਆ ਦੋ ਚਾਰ ਸ਼ਰਟਸ ਤੇ ਬੜੀ ਵਆ। ਵਧੀਆ ਲੱਗਿਆ ਮੈਨੂੰ ਰੇਟ ਵੀ। ਜ਼ਿਆਦਾ ਰੇਟ ਨ ਆ ਅੱਜ - ਕੱਲ ਤੇ ਉਹਦੇ ਤੇ ਨਾ ਸੇਲ ਵਿੱਚ ਉਹਦੇ ਤੇ ਸੇਲ ਵੀ ਚੱਲ ਰਹੀ ਹੈ ਮਿੰਤ ਤੇ ਹਨਾ। ਤੇ ਤੁਸੀਂ ਉਹ ਉਹ ਤੁਹਾਨੂੰ ਇੱਕ ਲਿੰਕ ਆਉਂਦਾ ਹੈ। ਉਹ - ਉਹ ਮੈਂ ਭੇਜ ਦਾਂਗੀ। ਤੁਹਾਨੂੰ ਤੁਸੀਂ ਉਹ ਲਿੰਕ ਓਪਨ ਕਰ ਲੈ ਨਾ। ਹਾਂ ਉਹ ਲਿੰਕ ਤੁਸੀਂ ਓਪਨ ਕਰ ਲਓਗੇ।
ਘੱ ਕੀਤੀ ਨਲਾਈਨ ਸ਼ੋਪਿੰਗ ਘੱਟ ਕੀਤੀ। ਮੈਂ ਕਰਕੇ ਦੇਖਦੇ ਸ਼ਰਟ ਵਗਰਾ। ਔਫਰ ਬਥੇਰੇ ਆਉਂਦੇ ਆ ਕ੍ਰੈਡਿਟ ਕਾਰਡ ਡਿਸਕਾਊਂਟ ਵੀ ਬਥੇਰੇ ਆਂਦੇ ਆ। ਹਰ ਚੀਜ਼ ਮਿਲਦੀ ਹੈ। ਉੱਥੇ ਨਾ ਔਨਲਾਈਨ ਚ। ਤੇ ਰਿਟਰਨ ਵੀ। ਜੇ ਬੰਦੇ ਨੂੰ ਪਸੰਦ ਨਾ ਤਾਂ ਰਿਟਰਨ ਵੀ ਹਫ਼ਤੇ ਦਾ ਰਿਨ ਹੁੰਦਾ। ਹਫ਼ਤੇ ਤੁਸੀਂ ਰਿਟਰਨ ਕਰ ਸਕਦੇ ਹੋ।
ਰਿਟਰਨ ਦਾ ਵੀ ਆਪਓਸ਼ਨ ਹੈ। ਉਹਦੇ ਚ ਹਨਾ ਤੁਹਾਨੂੰ ਪੈਸੇ ਵੀ ਨਾਲ ਦੇ ਨਾਲ ਮਤਲਬ ਇੱਕ। ਇੱਕ ਦਿਨ ਬਾਅਦ। ਤੈਨੂੰ ਵਾਪਸ ਹਾਂਜੀ - ਹਾਂਜੀ ਵਾਪਿਸ ਮਿਲ ਜਾਂਦੇ ਨੇ। ਤੈਨੂੰ ਹਾਂਜੀ
ਵਧੀਆ ਚੀਜ਼ ਬਹੁਤ ਵਧੀ ਚੀ ਹੈ ਜੀ। ਮੈਂ ਦੇਖਿਆ ਔਲਾਈਨ ਸ਼ੋਪਿੰਗ ਕਈੜ ਔਲਾਈਨ ਵਧੀਆ ਵੈਬਸਾਈਟ ਹੈਗੀ ਨੇ ਉਥੇ ਬਹੁਤ ਵਧੀਆ ਹੈ। ਬਾਅਦ ਤਾਂ ਬੰਦਾ ਨੁਕਸਾਨ ਵੀ ਕਈ ਵੇਲੇ ਜਾਂਦਾ। ਬੰਦਾ ਦਾ ਗਲਤ ਚੀਜ਼ ਆ ਜਾਂਦੀ। ਬਾਅਦ ਚ ਵਾਪਸ ਨੀ ਕਰਦੇ। ਕਈ ਸਾਈਡ ਸਾਰੇ ਬੰਦੇ ਚ।
ਕਈ ਤੇ ਹੁੰਦੇ ਨੇ ਹਾਂ ਕਈ ਧੋਖੇਬਾਜ਼ ਐਪ ਹੁੰਦੇ ਨੇ। ਉਹਦੇ ਤੇ ਤਾਂ ਮੈਂ ਬਿਲਕੁਲ ਵੀ ਅਹ ਮੰਗਵਾਉਣ ਦੀ ਨੀ ਕੁਛ ਪਰ ਜਿਹੜੇ ਇਹ ਮੈਂ ਦੇਖਿਆ ਨੇ ਜਿਹੜੇ ਮਿੰਤਰਾ ਹੋ ਗਏ ਨੇ ਇੱਕ ਮੀਸ਼ੋ ਹੈਗਾ ਇੱਕ ਏਮੀੇਜ਼ੋਨ ਹੈਗੇ ਨੇ ਇਹ ਸਾਰੇ ਨਾ ਅ ਕੀ ਕਹਿੰਦੇ ਨੇ ਪੂਰੇ ਉਹ ਵਧੀਆ ਐਪ ਨੇ ਇਹਦੇ ਤੋਂ ਮੈਂ ਕਾਫ਼ੀ ਵਾਰ ਚੀਜ਼ਾਂ ਮੰਗਾਈਆਂ ਨੇ ਤੇ ਸਾਨੂੰ ਠੀਕ ਰੇਟ ਤੋਂ ਮਿਲ ਜਾਂਦੀ ਜਿਵੇਂ ਬਾਜ਼ਾਰ ਆਪਾਂ ਸਾਨੂੰ ਟਾਈਮ ਨਹੀਂ ਲੱਗ ਰਿਹਾ ਜਾਂਣਦਾ ਤੇ ਇਹਦੇ ਤੇ ਮੰਗਾ ਲੋ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਇਹਨਾਂ ਦੀ ਬਸ ਔਫ਼ੀਸਿਅਲ ਵੈਬ ਸਾਈਟ ਤੇ ਜਾ ਕੇ ਆਪਦਾ ਬੰਦਾ ਕੁਪੰਸ ਵਗੈਰਾ ਵੀ ਢਾਲ ਲੈਂਦਾ ਨਾ। ਕੂਪਨ ਵਗੈਰਾ ਵੀ ਲਗਾ ਕੇ ਵਹਿਣ ਪੂਰਾ ਵਧੀ ਡਿਸਕਾਊਂਟ ਵਧੀਆ ਹੋ ਜਾਂਦਾ ਐ। ਤੇ ਬੰਦੇ ਨੂੰ ਨਾਏ ਆਰਟੀਕਲ ਵੀ ਵਧੀਆ ਮਿਲ ਜਾਂਦੇ ਇੱਥੇ।
ਹਾਂਜੀ ਬਹੁਤ ਵਧੀਆ ਮਿਲਦੇ ਨੇ ਇੱਥੇ ਨਾ। ਮੈਂ ਕਾਫ਼ੀ ਵਾਰ ਕੀਤੇ ਐ। ਮੈਂ ਆਪਣੇ ਮੰਗਾਏ ਸੀਗੇ ਦੋ ਚਾਰ। ਹਾਂਜੀ ਹਾਂਜੀ ਮੈਂ ਮਿੰਤਰਾ ਤੋਂ ਮੰਗਵਾਏ ਸੀਗੇ ਦੋ ਸ਼ਰਟਾਂ ਮੰਗਵਾਏ ਸੀ ਤੇ ਦੋ ਕੁੁਰਤੀਆਂ ਮੰਗਵਾਈ ਸੀ ਮੰਮੀ ਵਾਸਤੇ ਵੀ ਮੰਗਵਾਏ ਸੀ ਸਾਨੂੰ ਸਾਈਜ਼ ਦੀ ਥੋੜ੍ਹੀ ਜਿਹੀ ਪ੍ਰੋਬਲਮ ਲੱਗ ਰਹੀ ਸੀ ਪਰ ਫਿਰ ਆਪਾਂ ਕਿਹਾ ਚਲੋ ਕੋਈ ਨਹੀਂ ਸਾਈਜ਼ ਇੱਕ ਆਪਾਂ ਵੱਡਾ ਮੰਗ ਲਿਆ ਅਸੀਂ ਛੋਟਾ ਮੰਗਗਾ ਲਾਂਗੇ ਤੇ ਦਿੱਕਤ ਪੈ ਜਾਂਦੀ ਹੈ
ਸਾਈਜ਼ ਵੀ ਤਾਂ ਚੇਂਜ ਕਰ ਜਾਂਦੇ ਔਨਲਾਈਨ ਸ਼ੋਪਿੰਗ ਚ ਸਾਈਜ਼ ਵੀ ਤਾਂ ਤੁਹਾਨੂੰ ਚੇਂਜ ਕਰਕੇ ਦੇ ਰਿਟਰਨ ਤਾਂ ਹੋ ਜਾਂਦਾ
ਹਾਂਜੀ ਹਾਂਜੀ ਉਹ ਕਰ ਦਿੰਦੇ ਨੇ ਪਰ ਆਪਾਂ ਨਾ ਜਾਣਾ ਸੀ ਕਿੱਧਰੇ ਤੇ ਸਾਡੇ ਕੋਲ ਟਾਈਮ ਨਹੀਂ ਸੀ ਚੇਂਜ ਕਰਨ ਦਾ ਫਿਰ ਆਪਾਂ ਸੋਚਿਆ ਚੱਲ ਕੋਈ ਗੱਲ ਨੀ ਆਪਾਂ ਮਾੜੀ ਜੀਹੀ ਫਿਟਿੰਗ ਕਰਾ ਲਾਂਗੇ ਫਿਰ ਮੈਂ ਫਿਟਿੰਗ ਕਰਾ ਲਈ ਸੀ ਉਹਦੀ
ਹਾਂਜੀ ਹਾਂਜੀ ਦੇਖ ਲੋੋ ਜੀ ਕਿੱਧਰ ਜਮਾਨਾ ਆ ਗਿਆ ਜੀ ਘਰੇ ਬੈਠੇ ਜੋ ਮਰਜੀ ਮੰਗਵਾਈ ਜਾਓ ਤੁਸੀਂ ਜੀ
ਹਾਂਜੀ ਹਾਂਜੀ ਜੋ ਮਰਜੀ ਅੱਜ ਕੱਲ ਖਾਣ ਪੀਣ ਦਾ ਹੀ ਤੁਸੀਂ ਦੇਖ ਲੋ ਅੱਜ ਕੱਲ੍ਹ ਇੱਕ ਹੈ ਹੋਰ ਹੈ ਹੋਰ ਚੱਲ ਗਿਆ ਤੁਸੀਂ ਦੇਖੋ ਪਹਿਲੇ ਸਾਨੂੰ ਆਟੋ ਲੱਭਣਾ ਪੈਂਦਾ ਸੀ ਕਿੱਧਰ ਜਾਣ ਵਾਸਤੇ ਹੁਣ ਤੇ ਸਾਡੇ ਘਰ ਦੇ ਬਾਹਰ ਈ ਬਾਈਕ ਆ ਜਾਂਦੀ ਐ। ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਓਨਲਾਈਨ ਸ਼ੋਪਿੰਗ, ਔਨਲਾਈਨ ਚੀਜ਼ਾਂ ਬਹੁਤ ਚੀਜ਼ਾਂ ਹੋ ਚੁੱਕਿਆ ਜੀ। ਤੁਸੀਂ ਤੁਹਾਡਾ ਕੋਈ ਖਾ ਨੂੰ ਦਿਲ ਘਰੇ ਹੁਣੇ ਭਾਵੇਂ ਤੁਹੀ ਬਲਿੰਕਿਟ ਕਰਲੋ ਤੁਹਾਡੇ ਘਰ ਕੋਈ ਚੀਜ਼ ਖਤਮ ਹੋ ਗੀ ਬਲਿੰਕਿਟ ਕਰ ਲੋ। ਓਂਨਲਾਈਨ ਸ਼ੋਪਿੰਗ ਕਿਟ ਕਰ ਲੋ। ਬੰਦਾ ਦਸ ਮਿੰਟ ਚ ਬਲਿੰਕਿਟ ਵਾਲਾ ਤੁਹਾਡੇ ਘਰ ਤੁਸੀਂ ਦਹੀਂ ਮੰਗਾਲੋ, ਦੁੱਧ ਮੰਗਾਲੋ ਲੋ। ਜੋ ਜਿਹੜੀ ਮਰਜ਼ੀ ਚੀਜ਼ ਮੰਗਾਲੋ ਸਬਜ਼ੀਆਂ ਮੰਗਾਲੋ ਐ ਇੱਚ ਐਂਡ ਐਵਰੀਥਿੰਗ। ਹਰ ਚੀਜ਼ ਅਵੇਲੇਬਲ ਆ ਬਲਿੰਕਿਟ ਰਾਹੀ।
ਹਾਂਜੀ-ਹਾਂਜੀ ਸਾਰੀ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਏਕ ਤੋਂ ਏਕ। ਹਰ ਚੀਜ਼ ਸਾਨੂੰ ਮਿਲ ਸਕਦੀ ਅ। ਜਿਹੜੀ ਮਰਜ਼ੀ ਆਪਾਂ ਮੰਗਾ ਲੀਏ ਮੈਂ ਵੀ ਮੰਗਾਈ ਸੀ ਪਰਸੋਂ ਬੱਚ ਚੇ ਕਹਿ ਰਹੀ ਸੀ ਮੈਨੂੰ ਆਈਸਕ੍ਰੀਮ ਬਾਰਾਂ ਵਜੇ ਜਿੱਦ ਕਰ ਬੈਠੇ ਨੇ। ਆਈਸ ਕਰੀਮ ਖਾਣੀ ਆ ਮੈਂ ਕਿਆ ਹੁਣ ਤੁਹਾਨੂੰ ਬਾਰਾਂ ਵਜੇ ਕਿਧਰੋਂ ਮੈਂ ਆਈਸ ਕਰ੍ਰੀਮ ਲਾ ਕੇ ਦਾ। ਫਿਰ ਐ ਕਹਿੰਦੇ ਕਿ ਤੂੰ ਬਲਿੰਕਿਟ ਕਰਦੇ ਉੱਧਰੋਂ ਮਿਲ ਜੇਗੀ। ਫਿਰ ਮੈਂ ਬਲਿੰਕਟ ਕੀਤੀ ਓਥ ਓਥੋਂ ਅਪ ਪਰ ਜਿੰਨੀ ਮਰਜ਼ੀ ਮੈਂ ਕਿਆ ਮੰਗਾਲੋ। ਫਿਰ ਹੁਣ ਤੁਸੀਂ ਜਿਹੜੀ ਖਾਣੀ ਆ ਉਹ ਮੰਗਾ ਲੋ।
ਬਚਾਰੇ ਬਲਿੰਕਿਟ ਵਾਲੇ ਮੁੰਡੇ ਵੀ ਧੰਨ ਆ ਜੀ। ਅਧੀ-ਅੱਧੀ ਰਾਤੀ ਕੰਮ ਕਰਦੇ ਜੀ ਵਿਚਾਰੇ। ਉਹ ਵੀ ਵਿਚਾਰੇ ਧੰਨ ਆ ਔਨਲਾਈਨ ਕੰਮ ਕਰਦੇ ਵਿਚਾਰੇ ਬਲਿੰਕਿਟ ਆਲੇ ਵੀ ਸਵੇਰੇ- ਸਵੇਰ ਸਵੇਰੇ ਛੇ ਵਜੇ ਸ਼ੁਰੂ ਹੋ ਜਾਂਦੀ ਇਹਨਾਂ ਦੀ ਸ਼ਿਪਿੰਗ ਸਵੇਰੇ ਛੇ ਪੰਜ-ਪੰਜ ਵਜੇ ਮੰਗਾ ਲਓ ਇਹਨਾਂ ਕੋ। ਵਿਚਾਰੇ ਮੁੰਡੇ ਬਹੁਤ ਮੇਹਨਤੀ ਐ ਬਲਿੰਕਿਟ ਵਾਲੇ ਵੀ।
ਨਈ -ਨਈ ਬੜੇ ਮਿਹਨਤੀ ਨੇ ਮੁੰਡੇ ਬੜੇ ਮਿਹਨਤੀ। ਨਈ ਮੈਂ ਵੇਖਿਆ ਧੂਪ ਹੋਵੇ ਗਰਮ, ਅ ਭਾਵੇਂ ਧੁੱਪ ਹੋਵੇ ਮੀਂਹ ਪੈ ਰਿਆ ਹੋਏ। ਇਹਨਾਂ ਮੁੰਡਿਆਂ ਨੇ ਕੰਮ ਕਰਨਾ। ਅੱਜ ਕੱਲ ਤੇ ਕੁੜੀਆਂ ਵੀ ਚੱਲ ਪਈਆਂ। ਤੁਸੀਂ ਦੇਖਿਆ ਕੁੜੀਆਂ ਵੀ ਕਰ ਰਿਆ ਨੇ ਮੁੰਡਾ ਤੇ ਦੇ ਦੇਖ ਈ ਰੇ। ਕੁੜੀਆਂ ਵੀ ਸ਼ੁਰੂ ਹੋ ਗਈਆਂ ਨੇ ਕੁੜੀਆਂ ਵੀ ਬੜੀ ਮਿਹਨਤੀਆਂ ਨੇ ਅੱਜ ਕੱਲ੍ਹ।
ਸਈ ਗੱਲ ਆ -ਸਈ ਗੱਲ ਆ। ਮੈਂ ਸਾਬ ਲਾਇਆ ਬਹੁਤ ਜ਼ਿਆਦਾ, ਮਿਹਨਤ ਆ ਔਨਲਾਈਨ ਏਕ ਰੋਜ਼ਗਾਰ ਦਿੱਤਾ, ਬੜੇ ਬੰਦ ਨੂੰ ਔਨਲਾਈਨ ਸ਼ੋਪਿੰਗ ਨੇ ਰੋਜ਼ਗਾਰ ਬਹੁਤ ਬੰਦਿਆਂ ਨੂੰ ਦਿੱਤਾ। ਕਈਆਂ ਦੇ ਕੰਮ ਚੱਲੇ, ਵਿਚਾਰੇ ਜੇੜੇ ਵਿਹਲੇ ਸੀਗੇ ਵਿਚਾਰੇ ਮਾੜਾ ਮੋਟਾ ਚਲੋ ਆਪਣਾ ਗੁਜਾਰੇ ਜੋਗ, ਮਾੜਾ- ਮੋਟਾ ਕੰਮ ਤਾਂ ਕਰ ਲੈਂਦੇ ਆ, ਔਨਲਾਈਨ ਸ਼ੋਪਿੰਗ ਦਾ ਫਾਇਦੇ ਵੀ ਬੜੇ, ਹੈਗੇ ਐ।। ਨੁਕਸਾਨ ਵੀ ਥੋੜ੍ਹੇ ਬਹੁਤ ਹੈਗੇ ਪਰ ਫਾਇਦੇ ਵੀ ਹੈਗੇ, ਰੋਜ਼ਗਾਰ ਵੀ ਮਿਲਿਆ ਲੋਕਾਂ ਨੂੰ ਲੋਕਾਂ ਦੇ ਕੰਮ ਚੱਲੇ ਐ। ਥੋੜਾ ਹਰ ਚੀਜ਼ ਆ।, ਵਿਚਾਰੇ ਮੁੰਡੇ ਖੂੰਡਿਆਂ ਨੂੰ ਚਲੋ ਬੰਦਾ ਪਾਰਟ ਟਾਈਮ, ਆਪਣਾ ਜੋਬ ਕਰਨ ਦਾ ਦੋ -ਚਾਰ ਘੰਟੇ ਲਾ ਲਏ। ਰੈਪੀਡੋ ਵਾਲੇ ਹੋ ਗਏ ਕਈ ਅੱਜ -ਕੱਲ੍ਹ ਸਾਰਾ ਸਿਸਟਮ ਚੱਲ ਪਿਆ ਹੋਆ।
ਹਾਂਜੀ -ਹਾਂਜੀ ਮੇਰਾ ਇੱਕ ਮਿੱਤਰ ਹੈ। ਉਹਨੇ ਵੀ ਕੀਤਾ ਸੀ, ਉਹ ਵੀ ਕਹਿ ਰਹਾ ਸੀ, ਉਹਦੇ ਕੋਲ ਕੋਈ ਕੰਮ ਨਹੀ ਸੀ, ਉਹਨੂੰ ਕੰਮ ਨੀ ਲੱਭ ਰਿਹਾ ਸੀ। ਤੇ ਮੈਂ ਉਹਨੂੰ ਕਿਹਾ ਕਿ ਨਾ ਤੂੰ ਇਹ ਅੱਜ- ਕੱਲ ਚੱਲ ਪਿਆ ਜਮੈਟੋ, ਬਲਿੰਕਇਟ, ਰੈਪੀਡੋ, ਇਹਦੇ ਤੇ ਕੰਮ ਕਰ ਲਏ, ਤੂੰ ਕੰਮ ਕਰਕੇ ਇੱਕ ਇੱਕ ਦਿਨ ਦੇ ਈ ਬੰਦੇ ਮੈਂ ਸੁਣਿਆ ਕਿ, ਚਾਰ-ਚਾਰ, ਪੰਜ-ਪੰਜ ਹਜ਼ਾਰ ਰੁਪਏ ਬਣਾ ਲੈਂਦੇ ਨੇ ਮੈਂ ਕਿਆ ਤੂੰ ਚੱਲ ਤੇਰੇ ਕੋਲ ਬਾਈਕ ਤੇ ਹੈ ਈ, ਤੂੰ ਇਹੀ ਕੰਮ ਕਰ ਲੈ।
ਨਈ ਸਹੀ ਗੱਲ ਆ।, ਮਿਹਨਤ ਕਰਨੀ ਮਿਹ ਮਿਹਨਤ ਚ ਕਾਹਦੀ ਸ਼ਰਮ ਕਰਨੀ, ਔਨਲਾਈਨ ਕੰਮ ਕਰਨਾ ਤੁਹੀ ਕਰੋ ਕੋਈ ਚੱਕ ਕਿਵੇਂ ਦੀ ਗੱਲ ਏ ਮਿਹਨਤ ਚ ਕਾਦੀ ਸ਼ਰਮ ਤੁਸੀਂ, ਆਪਣੇ ਲਈ ਕਰਨਾ ਆਪਣੇ ਹੱਕ ਦੀ ਕਮਾਈ ਕਰਨੀ ਕਰੋ, ਮੈਂ ਤਾਂ ਕ ਕਹਿੰਦਾ ਕਿ ਆਪਣੇ ਮੁੰਡੇ ਨੌਜਵਾਨ, ਕਰਨ ਭੈਣ -ਭਰਾ। ਕੰਮ ਕਰਨ ਸਾਨੂੰ ਵਧੀਆ ਲੱਗਦਾ, ਜਿਹੜਾ ਤਰੱਕੀ, ਕਰਨ ਗਿਆ ਉ ਦ
ਹੋਰ ਕੀ। ਨਾ ਜੀ ਨਾ। ਕੋਈ ਕੰਮ, ਛੋਟਾ ਵ ਜੇ ਤੁਸੀਂ ਮਿਹਨਤ ਨਾਲ ਕਰ ਰਹੇ ਹੋ ਤੇ, ਕੋਈ ਕੰਮ ਛੋਟਾ ਵੱਡਾ ਨਈ ਐ ਬਸ ਉਹ ਤਾਡੀ ਇਮਾਨਦਾਰੀ ਹੋਣੀ ਚਾਈਦੀ ਏ, ਤੁਸੀਂ ਕੋਈ ਗ਼ਲਤ ਕੰਮ ਨੀ ਕਰਨਾ, ਜੇ ਤੁਸੀਂ ਸਈ ਕੰਮ ਕਰ ਰਹੇ ਹੋ ਤੇ, ਕੋਈ ਕੰਮ ਛੋਟਾ -ਵੱਡਾ ਨੀ ਐ ਅੱਜ- ਕੱਲ
ਕਿਉਂਕਿ, ਛੋਟੇ ਕੰਮ ਤੋਂ ਹੀ ਬੰਦਾ ਵਡਾ-ਵਡਾ ਕੰਮ ਕਰਦਾ ਬੰਦਾ ਕੋਈ, ਚਾਰ ਪੈਸੇ ਕਮਾਉਗਾ ਫੇਰ ਹੀ, ਕੋਈ ਵੱਡਾ ਕੰਮ ਕਰੂਗਾ, ਔਨਲਾਈਨ, ਬਿਜਨਸ ਕਰ ਲੈਂਦਾ ਹੈ।
ਇਹ, ਜਿੰਨੇ ਵੀ ਨੇ ਵੱਡੇ -ਵੱਡੇ ਇਹ ਛੋਟੇ- ਛੋਟੇ ਅਹ ਕੰਮ ਸ਼ੁਰੂ ਕਰਕੇ ਤੇ ਹੁਣ ਵੱਡੇ ਹੋਏ ਨੇ,
ਹਾਂਜੀ- ਹਾਂਜੀ ਕੋਈ ਕਿਹੜਾ ਸ਼ੁਰੂ ਤੋਂ ਕੋਈ ਇਦਾਂ ਬੰਦਾ ਅਮੀਰ- ਗਰੀਬ ਨਈ ਹੁੰਦਾ, ਬੰਦਾ ਸਾਰੇ ਚਲੋ ਹੌਲੀ- ਹੌਲੀ ਆਪਣੀ ਮਿਹਨਤ ਕਰਦੇ ਆ। ਕੋਈ ਜ਼ਿਆਦਾ, ਤਰੱਕੀ ਕਰਦਾ, ਕੋਈ ਘੱਟ ਆ ਚਲੋ ਵਧੀਆ, ਗੱਲ ਆ ਮਤਲਬ ਤਰੱਕੀ ਬੰਦੇ ਹੋ ਜਾਂਦੀ, ਮਿਹਨਤ ਕਰੋ ਲਗਨ ਦੇ ਨਾਲ ਕੰਮ ਕਰੋ, ਸਭ ਕੁਛ ਵਧੀਆ ਜਾਂਦਾ ਜੀ,
ਹਾਂਜੀ, ਬਸ ਅਸੀਂ ਤੇ ਕਹਿੰਦੇ ਹਾਂ ਜਿੰਨਾ ਮਾਲਕ ਨੇ, ਦਿੱਤਾ ਹੈ ਉਹਦੇ ਚ ਆਪਾਂ ਰਾਜ਼ੀ ਖੁਸ਼ੀ ਹੈਗੇ ਆ, ਜੇ ਮਾਲਕ ਸਾਨੂੰ ਘੱਟ ਵੀ ਦੇ ਰਿਹਾ, ਉਹਦੀ ਬਸ ਕਿਰਪਾ, ਰਹੇ ਸਾਡੇ ਤੇ ਇਹੀ ਸਾਨੂੰ, ਬਸ ਚਾਹੀਦਾ ਹੈ।
ਅੱਜ -ਕੱਲ੍ਹ ਕ ਕਈ ਲੇਡੀਜ਼ ਦੇਖੀਆਂ ਹੁਣ ਤੁਸੀਂ ਬੁਟੀਕ ਦੇ, ਔਨਲਾਈਨ ਆਪਣੇ ਸੂਟ ਸੂਟ ਵੀ, ਆਪਣੇ ਸੇਲ ਕਰਦੀਆਂ ਵੇਚਦੀਆਂ ਵਾ, ਕਾਫੀ ਡਿਜ਼ਾਇਨ ਤੁਹਾਨੂੰ ਪਾ ਕੇ ਔਨਲਾਈਨ ਉਹ ਵੀ, ਔਨ ਉਹ ਵੀ ਔਨਲਾਈਨ ਕੰਮ ਵਧੀਆ ਹੈਗਾ, ਕੋਈ ਪ੍ਰੋਡਕਟ ਬਣਾ ਕੇ, ਵੇਚ ਰਿਹਾ ਆਪਣਾ। ਰੁਜ਼ਗਾਰ ਕਾਫੀ ਔਨਲਾਨ, ਕਾਫ਼ੀ ਰੋਜ਼ਾਰ
ਲੋਕਾ ਨੇ ਘਰੋਂ ਹੀ ਸ਼ੁਰੂ ਕਰਤਾ ਜਿਵੇਂ, ਅਚਾਰ- ਅਚਾਰ ਹੋ ਗਏ ਨੇ, ਇਹ ਮੋਮੋਸ ਹੋ ਗਏ ਨੇ, ਗੋਲ ਗੱਪੇ, ਇਹ ਹੀ ਕੰਮ ਇਹਨਾਂ ਨੇ ਓਨਲਾਈਨ, ਸ਼ੁਰੂ ਕਰਤੇ ਨੇ, ਤੇ ਔਨਲਾਈਨ, ਉਹ ਕਰ ਦਿੰਦੇ ਵੈਬਸਾਈਟ ਤੇ, ਉੱਥੋਂ ਕੰਮ ਸ਼ੁਰੂ ਹੋ ਜਾਂਦਾ, ਤੇ ਇੰਨੇ- ਇੰਨੇ ਜ਼ਿਆਦਾ ਪੈਸੇ ਕਮਾ ਰਹੇ ਨੇ,
ਹਾਂਜੀ ਮੈਂ ਕਹਿ, ਤੁਸੀਂ ਵੀ ਮਾੜਾ- ਮੋਟਾ ਕੋਈ ਔਨਲਾਈਨ ਕੰਮ ਕਰ ਲਓ ਨਾਲ।
ਮੈਂ, ਸੋਚ ਰਹੀ ਹਾ, ਸੂਟਾਂ ਦਾ ਹਾਂ ਹਾਂਜੀ- ਹਾਂਜੀ ਬਸ ਨਾ ਮੈਨੂੰ ਫੁਰਸਤ ਤੇ ਮਿਲਦੀ ਨਈ, ਬੱਚਿਆਂ ਤੋਂ ਪਰ ਮੈਂ ਹੁਣ ਸੋਚ ਰਹੀ ਹਾਂ। ਹੁਣ, ਅਗਲੇ ਮਹੀਨੇ ਤੋਂ ਬੱਚੇ, ਸਕੂਲ ਜਾਣ ਲੱਗ ਜਾਏਗੇ ਨਾ ਤੇ ਮੈਂ ਸੋਚ ਰਹੀ ਹਾਂ, ਸਵੇਰ ਵੇਲੇ ਮੈਂ ਆਪਣਾ ਆਨਲਾਈਨ ਕੰਮ ਹੀ, ਸ਼ੁਰੂ ਕਰਨਾ ਸੂਟਾਂ ਦਾ
ਸੂਟਾਂ ਦਾ, ਔਨਲਾਈਨਕੰਮ ਕਰ ਲਓ ਨਾ ਚਲੋ ਮਾੜਾ- ਮੋਟਾ ਬੰਦੇ ਦਾ ਦਿਲ ਲੱਗਾ ਰਹਿੰਦਾ, ਨਾਲ ਥੋੜਾ ਬੰਦੇ ਨੂੰ ਏ, ਕਮਾਈ ਵੀ ਹੋ ਜਾਂਦੀ ਹੈ, ਚਲੋ ਬੰਦੇ ਦਾ ਸੋਸ਼ਲ ਵਰਕ ਵੀ ਥੋੜਾ- ਬਹੁਤ ਚੱਲਦਾ ਰਹਿੰਦਾ ਵਾ।
ਹਾਂਜੀ, ਅਹੀ ਹੈ ਥੋੜ੍ਹੀ ਕਮਾਈ ਹੋ ਜ ਜਿਹਦੇ ਕਿ, ਨਾਲ- ਨਾਲ ਲੈ ਕੇ ਬੰਦਾ ਆਪਣੇ ਜੋੋਗਾ ਤੇ ਹੋ ਹੀ ਜਾਂਦਾ, ਆਪਣਾ ਕੋਈ ਮਾੜਾ -ਮੋਟਾ ਘਰ ਦਾ ਖਰਚਾ- ਪਾਣੀ ਕੱਢ ਹੀ ਲੈਂਦਾ, ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਹੈ, ਫੇਰ।
ਤੁਹਾਨੂੰ ਪਤਾ ਮੰਗਾਈ ਕਿੰਨੀ ਜ਼ਿਆਦਾ ਹੋ ਚ- ਕੀ ਤੁਹਾਨੂੰ ਪਤਾ ਹੀ ਹੈ ਜੀ, ਅੱਜ ਕਲ ਕਿੱਥੇ ਘਰ ਪੂਰੇ ਕਰਨੇ ਕਿੰਨੇ ਔਖੇ ਹੈ ਜੀ, ਤੁਹਾਨੂੰ ਪਤਾ ਹੀ ਹੈ ਜੀ।
ਮਹਿੰਗਾਈ ਹੋ ਗਈ ਹੈ। ਮੈਂ ਤੇ ਕੱਲ ਮੂਲੀਆਂ ਦੇ ਪਰਾਂਠੇ ਬਣਾਏ ਸੀ, ਮੂਲੀ ਇੰਨੀ ਨੱਬੇ ਰੁਪਏ, ਕਿੱਲੋ ਤੇ ਮੈਨੂੰ ਮੂਲੀ ਮਿਲੀ ਏ।
ਨੱਬੇ ਰੁਪਏ ਕਿੱਲੋ?
ਹਾਂਜੀ, ਸਾਡੇ ਇੱਧਰ।
ਬੜੀ ਮਹਿੰਗੀ ਹੋ ਗਈ ਤੁਡੇ ਮੂਵੀ ਜੀ।
ਬਹੁਤ ਮਹਿੰਗੀ ਹੋ ਗਈ, ਉਹ। ਅਸੀਂ ਕਿਹਾ, ਬੱਚੇ ਕਹਿ ਰਹੇ ਸੀ ਮੂਲੀਆਂ ਦੇ ਪਰਾਂਠੇ ਖਾਣੇ ਆ। ਮੈਂ ਕਿਹਾ ਕਿ ਇੰਨੀ ਮਹਿੰਗੀ ਹੋ ਗ- ਗੀ ਆ ਮੂਲੀ, ਤੁਸੀਂ ਮੂਲੀਆਂ ਦੇ ਪਰਾਂਠੇ ਹੀ ਖਾਣੇ? ਜਿੱਦ ਕਰਨ ਲੱਗ ਗਏ, ਨੇ ਨਹੀਂ ਅਸੀਂ ਤਾਂ ਮੂਲੀ ਦੇ ਪਰਾਂਠੇ ਹੀ ਖਾਣੇ ਹੈ। ਮੈਂ ਕਿਹਾ ਚਲੋ ਫੇਰ ਮੂਲੀ ਲਿਆ ਦਿੰਦੇ ਆ।
ਤੁਸੀਂ ਮ- ਮੇਰੀ ਗੱਲ ਮੰਨੋ ਤੁਸੀਂ ਆਪਣਾ ਔਨਲਾਈਨ ਕੰਮ ਦਾ ਦੇਖੋ, ਆਨਲਾਈਨ ਦਾ ਜਮਾਨਾ ਹੈ। ਅੱਜ ਕੱਲ ਆਨਲਾਈਨ ਸ਼ੋਪਿੰਗ ਦਾ ਜਮਾਨਾ ਲੋਕੀ ਬਹੁਤ ਦੇਖਦੇ ਆ। ਤੁਸੀਂ ਬਸ ਚੀਜ਼ ਵਧੀਆ ਵੇਚਣੀ ਆ। ਤੇ ਤੁਹਾਡਾ ਕੰਮ ਬਿਲਕੁਲ ਚੱਲੂਗਾ ਜੀ, ਆਨਲਾਈਨ ਵਾਲਾ।
ਹਾਂ ਤੁਸੀਂ ਮੈਨੂੰ ਵੈਸੇ ਸਹੀ ਸਲਾਹ ਦੇ ਰਹੇ ਹੋ। ਮੈਂ ਨਾ ਹੁਣ ਦੇਖਦੀ ਹਾਂ, ਮਾਲ- ਮੂਲ ਲੈ ਕੇ ਆਉਂਦੀ ਹਾਂ ਦਿੱਲੀ ਤਰਫ਼। ਹੋ, ਹੋ। ਕਿਸੇ ਸਾਈਡ ਤੋਂ, ਹਾਂ ਕਿਸੇ, ਕਿਸੇ ਸ਼ਹਿਰ ਤੋਂ ਮੈਂ ਦੇਖਦੀ ਹਾਂ। ਕੋਈ ਵੀ ਮੈਨੂੰ ਕੋਈ ਸਸਤਾ ਜਾਂ ਸ਼ਹਿਰ ਲੱਭੇਗਾ। ਉਧਰੋਂ ਮੈਂ ਲੈ ਕੇ ਆਉਦੀ ਆ ਮਾਲ, ਤੇ ਫੇਰ ਮੈਂ ਕੀ ਕਰਦੀ ਆਂ। ਪਾ ਲੈਨੀ,
ਤੁਹਾਡਾ ਕੰਮ ਚੱਲਣਾ ਬੜਾ ਤਗੜਾ, ਤੁਹਾਡਾ ਆਨਲਾਈਨ ਕੰਮ ਚੱਲਣਾ ਬਹੁਤ ਜੀ, ਤੁਸੀਂ ਉਦਾਂ ਹੀ ਬਹੁਤ ਚੰਗੇ ਹੋ, ਤੁਹਾਡੇ ਉਦਾਂ ਹੀ ਕਸਟਮਰ ਬੜੇ ਜੁੜ ਜਾਣੇ।
ਹਾਂਜੀ- ਹਾਂਜੀ ਉਹ ਤੇ ਹੈ ਹੀ।
ਤੁਸੀਂ ਬਸ ਇੱਕ ਵਾਰ ਝਾਕਾ ਹੀ ਹ ਤੁਹਾਡਾ ਕੰਮ ਕਰਨ ਦਾ। ਇੱਕ ਵਾਰ ਤੁਸੀਂ ਆਨਲਾਈਨ ਕੰਮ ਸ਼ੁਰੂ ਕਰ ਤਾ ਨਾ ਆਪਣਾ।
ਹਾਂ ਮੈਨੂੰ, ਮੇਰੀ ਭੈਣ ਵੀ ਕਹਿ ਰਹੀ ਸੀ। ਉਹ ਉਹਨੇ ਵੀ ਸ਼ੁਰੂ ਕ- ਤਾਂ ਉਹ ਆਪਣਾ ਜਿਹੜਾ ਅੱਜ ਕੱਲ ਕੁੜੀਆਂ ਦਾ ਮੇਕਅਪ- ਮੁਕਅਪ ਦਾ ਹੁੰਦਾ। ਉਹ ਉਹਨੇ ਸ਼ੁਰੂ ਕੀਤਾ ਹੋਇਆ ਤੇ ਉਹ ਮੈਨੂੰ ਵੀ ਕਹਿ ਰਹੀ ਸੀ। ਕਿ ਭੈਣੇ ਤੂੰ ਸ਼ੁਰੂ ਕਰ ਲੈ। ਮੈਂ ਕਿਹਾ ਚੱਲ ਫੇਰ ਤੂੰ ਮੈਨੂੰ ਸਿਖਾ ਦੀ ਕਿਵੇਂ ਐ ਤੇ ਫੇਰ ਮੈਂ ਵੀ ਸ਼ੁਰੂ ਕਰ ਲਾਂਗੀ।
ਹਾਂਜੀ -ਹਾਂਜੀ- ਹਾਂਜੀ ਸਹੀ ਗੱਲ ਹੈ। ਤੁਸੀਂ ਆਪਣਾ ਜ਼ਰੂਰ ਕਰੋ ਜੀ- ਜ਼ਰੂਰ ਕਰੋ ਜੀ ਔਨਲਾਈਨ ਕੰਮ। ਕਿਉਂ ਅੱਜ ਕੱਲ ਔਨਲਾਈ ਜ਼ਮਾਨਾ ਬੰਦਾ ਅਪ ਟੂ ਡੇਟ ਰਹਿ ਚਾਹਿਦਾ ਜੀ। ਤੇ ਤੁਹਾਡਾ ਈ ਚ ਫਾਇਦਾ ਵਾ, ਤੁਹਾਡਾ ਟਾਈਮ ਵੀ ਵਧੀਆ ਸਪੈਂਡ ਹੋ ਜਾ ਨਾ ਕਰਨਾ ਨਾਲ ਤੁਹਾਡੀ, ਇਨਕਮ ਵੀ ਵਧੀਆ ਜਨ, ਤੁਹਾਡੇ ਪੈਸੇ ਵਧੀਆ ਜਨਰੇਟ ਸ਼ੁਰੂ ਹੋਏਣੇ ਆ, ਹਰ ਚੀਜ਼ ਵਧੀਆ ਹੋ ਜਾਣੀ ਹੈ।
ਹਾਂਜੀ -ਹਾਂਜੀ ਇਹ ਤੇ ਹੈ। ਮੇਰਾ ਟਾਈਮ ਵੀ ਥੋੜਾ ਘੱਟ ਜੇਗਾ। ਹਾਂਜੀ! ਉਹ ਤੇ ਹੈ ਕੀ ਘਰ ਦੇ ਖਰਚੇ- ਖੁਰਚੇ ਵੀ ਨਿਕਲ ਜਾਂਦੇ ਨੇ।
ਹਾਂਜੀ- ਹਾਂਜੀ ਚਲੋ ਬੱਚਿਆਂ ਦੇ ਬੱਚਿਆਂ ਖਰਚੇ ਤਹਾਨੂੰ ਪਤਾ ਕਿੰਨੇ ਹੈਗੇ ਹਰ ਚੀਜ਼ ਦੇ ਖਰਚੇ ਹੈਗੇ ਜੀ ਤੁਹਾਨੂੰ ਪਤਾ। ਕਿੰਨੀ ਮਹਿੰਗਾਈ ਅਜਜੱਲ ਤੁਹਾਨੂੰ ਪਤਾ ਹੈ ਜੀ। ਇਸਸੇ ਤੁਸੀਂ ਆਪਣਾ ਓਨਲਾਈਨ ਕੰਮ ਜ਼ਰੂਰ ਸ਼ੁਰੂ ਕਰੋ ਜੀ। ਤੁਹਾਡੇ ਕਸਟਮਰ ਵਧੀਆ ਬਣ ਜਾਣੇ ਨੇ, ਤੁਸੀਂ ਆਪਣਾ ਕੋਈ ਨੀ, ਕਰੋ ਕੰਮ ਆਪਣਾ, ਤੇ ਦਿਲ ਨਾਲ ਕਰੋ, ਤੁਹਾਡਾ ਕੰਮ ਵਧੀਆ ਹੋ ਜਾਣਾ।
ਹਾਂਜੀ। ਫੇਰ ਮੈਂ ਕਰਦੀ ਹ ਸ਼ੁਰੂ ਕੰਮ ਆਪਣਾ। ਕੱਲ ਤੋਂ ਹੀ ਮੈਂ ਦੇਖਦੀ ਹਾਂ। ਆਪਣਾ ਸਟਾਰਟ ਕਰਦੀ ਹਾਂ ਫੇਰ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ।
ਜੋ ਠੀਕ ਹੈ ਤੁਸੀਂ ਦੱਸ ਦਿਓ ਜੀ, ਸਤ ਸ੍ਰੀ ਅਕਾਲ ਜੀ, ਬਸਟ ਹੋਫ ਲੱਕ ਜੀ।
ਠੀਕ ਆ ਪਾਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।